ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਹੋਰ ਵਧੀਆ ਤੁਸੀਂ ਦੱਸੋ।
ਬਸ ਮੈਂ ਵੀ ਠੀਕ ਹਾਂ ਹੋਰ ਕੀ ਕਰਦੇ ਪਏ ਸੀ।
ਬਸ, ਮੈਂ ਬੈਠੀ ਸੀ, ਹੋਰ
ਹੋਰ ਬਨਾਲੀ ਰੋਟੀ ਰੁਟੀ।
ਹਾਂਜੀ, ਬਣਾਉ ਲਈ।
ਕੀ ਬਣਾਇਆ ਅੱਜ ਫੇਰ।
ਅੱਜ -ਅੱਜ, ਮੈਂ ਬਣਾਈ ਸੀਗੀ ਭਿੰਡੀਆਂ।
ਅੱਛਾ ਕਿਵੇਂ ਮਨਾਉਂਦੇ ਹੋ, ਤੁਸੀਂ।
ਅਸੀ ਭੀੜ੍ਹਿਆ ਨੂੰ ਵੋਸ਼ ਕਰਦੇ ਹਾਂ।
ਅੱਛਾ।
ਫਿਰ ਉਸ ਤੋਂ ਬਾਅਦ ਉਹਦੇ ਵਿਚ ਮਸਾਲਾ ਭਰਦਿਆ ਉਹਨੂੰ ਕੱਟ ਕਰਕੇ ਵਿੱਚੋਂ।
ਅੱਛਾ,
ਫਿਰ ਉਸ ਤੋਂ ਬਾਅਦ, ਉਹਨਾਂ ਨੂੰ ਓਨੀਅਨ ਦੇ ਨਾਲ। ਓਲ ਦੇ ਵਿੱਚ ਫਰਾਈ ਕਰਕੇ ਬਣਾਉਂਦੇ।
ਅੱਛਾ, ਤੇ ਕੜਾਹੀ ਵਿਚ ਬਣਾਉਦੇ ਹੋ, ਮਤਲਬ ਲੋਹੇ ਦੀ।
ਹਾਂਜੀ ਹਾਂਜੀ।
ਅੱਛਾ, ਹੋਰ ਹੋਰ ਕਿਹੜੀ ਕਿਹੜੀ ਡਿਸ਼ ਬਣਾ ਲੈਂਦੇ ਹੋ।
ਮੈਂ ਬਨਾਨੇ ਹਾਂ, ਸਾਂਬਰ।
ਹੈਲੋ।
ਸਾਂਬਰ।
ਅੱਛਾ, ਉਹ ਕਿਵੇਂ ਬਣਾਉਂਦੇ ਹੋ ਮੈਂ ਮੈਂ ਹੀ ਬਣਾ ਕੇ ਵੇਖਾਂਗੀ ਦੱਸੋ ਮੈਨੂੰ।
ਬਸ ਉਹਦੇ ਵਾਸਤੇ ਦਾਲ ਨੂੰ ਪਹਿਲੇ ਵਾਸ਼ ਕਰੋ।
ਅੱਛਾ।
ਉੜਾ ਦੀ ਦਾਲ ਨੂੰ ਵਾਸ਼ ਕਰੋ ਫੇਿਰ ਉਹਦੇ ਵਿੱਚ। ਜੋ ਜੋ ਤੁਸੀਂ ਵੈਜੀਟੇਬਲਸ ਪਾਉਣੀ ਹੈਉਹਨੂੰ ਕੱਟ ਕਰੋ।
ਅੱਛਾ।
ਉਸ ਤੋਂ ਬਾਅਦ ਉਹਨੂੰ ਬਿਸਣ ਲਗਾ ਕੇ ਤੜਕਾ ਲਗਾ ਦਿਉ ਰਾਈ ਦਾ। ਕੜੀ ਪੱਤੇ ਦਾ ਇਮਲੀ। ਫੋਰ ਟੂ ਫਾਈਵ ਲੱਗ ਜਾਂਦੀ ਹੈ।
ਅੱਛਾ, ਹੋਰ ਤੇ ਨਾਲ ਚਾਵਲ ਬਣਦੇ। ਇਦਲੀ ਵਗੈਰਾ ਬਣਾਉਦੇ ਆ।
ਨਾਲ ਅਸੀਂ ਚਾਵਲ ਬਣਾਉਦੇ ਹਾਂ।
ਅੱਛਾ ਇਡਲੀ ਨੀ ਬੈੱਨੋਦੇ।
ਨਹੀਂ ਇਡਲੀ ਨਹੀਂ ਬਣਾਉਂਦੇ ਵੈਸੇ ਆਉਂਦੀ ਬਣਾਉਣੀ ਬਟ ਬਣਾਉਂਦੇ
ਅੱਛਾ ਹੋਰ
ਬਸ
ਹੋਰ ਕੀ ਕਰਦੇ ਸੀ।
ਮੈਂ ਸਕੂਲ ਵਿੱਚ ਸੀਗੀ
ਅੱਛਾ ਸਕੂਲ ਆ ਗਏ ਖੁੱਲ ਗਏ ਨੇ ਸਕੂਲ ਤੁਹਾਡੇ
ਹਾਂਜੀ
ਅੱਛਾ ਬੜੀ ਜਲਦੀ ਖੋਲ ਗਏ ਨੇ
ਹਾਂਜੀ
ਹੋਰ ਸੁਣਾਓ
ਬਸ ਵਧੀਆ ਤੁਸੀਂ ਕੀ ਕਰ ਰਹੇ ਸੀ।
ਮੈਂ ਬਸ ਬੈਠੀ ਹੀ ਸੀ ਮੈਂ ਕਿਹਾ ਚਲ ਫੋਨ ਹੀ ਕਰ ਲਾ ਪੁੱਛਾਂ ਕਾਨੂ ਕੂਨ ਕੰਪਲੀਟ ਹੋ ਗਏ
ਹਾਂਜੀ ਕੰਪਲੀਟ ਹੋ
ਅੱਛਾ ਸਾਰਾ ਕੁਛ ਹੋ ਗਿਆ ਉਹ ਲਈ ਕੁਛ ਰਹਿ ਗਿਆ ਅੰਦਰ
ਹਾਂਜੀ ਨਹੀਂ ਨਹੀਂ ਹਾਲੇ ਥੋੜਾ ਬਹੁਤ ਕ ਵੁਡਨ ਵਰਕ ਰਹਿ ਗਿਆ ਬਾਕੀ ਕੰਪਲੀਟ ਹੋ ਗਿਆ।
ਅੱਛਾ ਹੋਰ ਬੱਚੇ ਕੀ ਕਰਦੇ
ਉਹ ਘਰ ਹੀ ਬੈਠਿਆ ਸੀਗਾ ਦਾਦੀ ਕੋਲ
ਅੱਛਾ ਰਹਿ ਲੈਂਦਾ ਪਿੱਛੇ ਕੱਲਾ
ਹਾਂਜੀ ਹਾਂਜੀ
ਅੱਛਾ ਹੋਰ ਤੁਸੀਂ ਕੀ ਸਕੂਲ ਪੜਾਉਂਦੇ ਹੋ
ਹਾਂਜੀ ਬਸ ਹੁਣੇ ਲੱਗਦੀ ਸੀ ਜਸਟ
ਅੱਛਾ ਕੀ ਪੜ੍ਹਾਉਂਦੇ ਹੁਣੇ ਕਿਸ ਕਿਹੜੀ ਕਿਹੜੀ ਕਲਾਸ ਨੂੰ
ਮੈਂ ਪਲਸ ਵਨ ਪਲਸ ਟੂ ਨੂੰ ਪੜਾਉਂਦੀ
ਕਿਹੜੇ ਸਬਜੈਕਟ ਆਉਂਦੇ
ਅਕਾਊਂਟਸ
ਅੱਛਾ ਹੋਰ
ਹਾਂਜੀ ਵਧੀਆ ਤੁਸੀਂ ਦੱਸੋ
ਮੈਂ ਬਸ ਬੈਠੀ ਹੋਈ ਸਰ ਤੁਸੀਂ ਸੁਣਾਓ ਹੋਰ ਘੁੰਮਣ ਨੀ ਗਏ ਕਿਧਰੇ ਛੁੱਟੀਆਂ ਚ
ਨਹੀਂ
ਕਿਤੇੇ ਵੀ ਨੀ ਗਏ
ਨਹੀਂ
ਅੱਛਾ। ਹੋਰ ਕੋਈ ਗੱਲ ਗੁਲ ਕਰੋ
ਬਸ ਵਧੀਆ ਤੁਸੀਂ ਦੱਸੋ ਤੁਹਾਡੇ ਬੱਚੇ ਕੀ ਕਰ ਰਹੇ ਨੇ
ਬਸ ਨਹਾਤੇ ਧੋਤੇ ਨੇ ਹੁਣ ਅੱਜ ਛੇ ਟਿਊਸ਼ਨ ਹੈ ਸੀ ਵੀ ਕੱਲ ਸ਼ਾਮ ਸ਼ਾਮ ਵੀ ਅੱਜ ਹੂ ਹੁਣੇ ਉੱਠੇ ਸੀ ਨਾਤੇ ਧੋਤੇ ਨੇ ਹੂ ਹੋਰ
ਬਸ
ਹੋਰ ਸੁਣਾਓ ਹੋਰ ਕਿਹੜੀ ਕਿਹੜੀ ਡਿਸ਼ ਵਗੈਰਾ ਬਣਾ ਲੈਂਦੇ ਹੋ।
ਮੈਂ ਬਣਾ ਲੈਂਦੀ ਹਾਂ ਇਡਲੀ
ਅੱਛਾ ਫਾਸਟ ਫੂਡ ਵੀ ਬਣਾ ਲੈਂਦੇ ਹੋ
ਹਾਂ ਪਾਸਤਾ ਵਗੈਰਾ ਮਕਰੋਨੀ ਵਗੈਰਾ
ਅੱਛਾ ਉਹ ਕਿਵੇਂ ਬਨਾਉਂਦੇ ਉਹ
ਬਸ ਉਹਨਾਂ ਨੂੰ ਬੋਆਇਲਡ ਕਰੋ
ਅੱਛਾ
ਫੇਰ ਉਹਨਾਂ ਨੂੰ ਜੋ ਵੀ ਤੁਸੀਂ ਵੈਜੀਟੇਬਲ ਕੱਟ ਕਰਨਾ ਚਾਹੁੰਦੇ ੳ ਉਹਦਾ ਤੜਕਾ ਬਨਾਓ। ਤੇ ਉਹਦੇ ਵਿੱਚ ਪਾਓ ਨੋਰਮਲ ਤਰੀਕੇ ਨਾਲ
ਅੱਛਾ ਤੇ ਵਾਈਟ ਸੋਸ ਤੁਸੀਂ ਬਨਾ ਲੈਂਦੇ ੳ ਵਾਈਟ ਸੋਸ ਪਾਸਤਾ
ਹਾਂ ਉਹ ਵੀ ਇਜ਼ੀ ਏ ਬਸ ਉਹਦੇ 'ਚ ਥੋੜ੍ਹਾ ਮੈਦੇ ਨੂੰ ਦੁੱਧ ਚ ਬਨਾ ਕੇ ਉਹਦੀ ਕਰੀਮ ਫੇਰ ਉਹਦੇ 'ਚ ਬੋਇਲਡ ਵਾਲਾ ਪਾਸਤਾ ਪਾ ਦੋ
ਅੱਛਾ ਹੋਰ ਕੀ ਸਬਜ਼ੀਆਂ ਵਗੈਰਾ ਨਹੀਂ ਪਾਂਦੇ ਵਿੱਚ
ਸਬਜ਼ੀਆਂ ਵਿਚ ਈ ਪਾ ਦੋ ਨਾ।
ਅੱਛਾ ਅੱਛਾ। ਹੁ ਅੱਛਾ ਬੋਆਇਲ ਕਰਦੇ ਓ ਪਹਿਲੇ ਸਬਜ਼ੀਆਂ ਫਰਾਈ ਨੀ।
ਨਹੀਂ ਨਹੀਂ ਬੋਇਲ ਨਹੀਂ ਹਲਕੀ ਜਿਹੀ ਫਰਾਈ।
ਅੱਛਾ ਹੋਰ
ਬਸ
ਸਕੂਲ ਵਧੀਆ ਰਹਿੰਦਾ ਵੇ ਜੋਬ ਕਰਨਾ।
ਸਟਾਰਟ ਹੀ ਹੋਈ ਏ ਹਾਲੇ ਤੇ।
ਅੱਛਾ ਹੋਰ ਸੁਨਾੳ।
ਬਸ ਵਧੀਆ ਤੁਸੀਂ ਦੱਸੋ
ਬਸ ਬੈਠੇ ਹੋਏ ਸੀ ਗਏ ਨੀ ਰਹਿਣ ਕਿਧਰੇ।
ਨਹੀਂ ਅਸੀਂ ਤਾਂ ਘਰ ਹੀ ਸ਼ੁਰੂ ਕਿਉਂਕਿ ਸਾਡਾ ਘਰ ਕੰਸਟਰਕਸ਼ਨ ਤੇ ਚੱਲ ਰਿਹਾ ਸੀ।
ਅੱਛਾ
ਹੁ
ਹੁ ਤੇ ਉਹ ਪਾਠ ਪੂਠ ਕਰਾ ਲਿਆ ਨੇ।
ਹੋਰ
ਅੱਛਾ ਕੀ ਆ ਗਿਆ ਸ਼ਿਫਟ ਹੋਵੇ ਉੱਪਰ
ਹਾਂਜੀ ਹਲੇ ਥੋੜ੍ਹੀ ਬਹੁਤ ਰਹਿ ਗਈ ਏ।
ਅੱਛਾ
ਹੁ
ਹੋਰ ਸੁਣਾਓ।
ਬਸ
ਤੁਸੀਂ ਦੱਸੋ।
ਹੋਰ
ਬਸ ਤੁਸੀਂ ਦੱਸੋ ਹੋਰ
ਬਸ ਅਸੀਂ ਹਲੇ ਸਬਜ਼ੀ ਸੁਬਜੀ ਬਨਾਣੀ ਹਲੇ ਤੇ ਨਾਸ਼ਤਾ ਨੁਸ਼ਤਾ ਹੀ ਕੀਤਾ ਸਬਜ਼ੀ ਨੀ ਪਸੰਦ ਆਂਦੀਆਂ ਬੱਚਿਆਂ ਨੂੰ
ਤੇ ਆਪਣਾ ਬੱਚੇ ਕਹਿੰਦੇ ਇਹ ਨੀ ਖਾਨਾ ਉਹ ਨੀ ਖਾਨਾ ਤੇ ਬੱਚਿਆਂ ਦੀ ਪਸੰਦ ਹੀ ਬਨਾਨੀ ਪੈਂਦੀ ਏ ਕੱਲ ਆਲੂ ਬੈਂਗਨ ਬਨਾਏ ਸੀ ਅੱਜ ਦੇਖੋ ਕੀ ਬਨਾਨੇ ਆ।
ਹ
ਹੋਰ ਤੇ ਟਾਈਮਿੰਗ ਕੀ ਏ ਤੁਹਾਡੇ ਸਕੂਲ ਦੀ
ਟਾਈਮਿੰਗ ਹੈਗੀ ਏ ਐਟ ਪ੍ਰੈਜੈਂਟ ਤੇ ਛੁੱਟੀਆਂ ਤੇ ਟਾਈਮਿੰਗ ਹੈਗੀ ਏਟ ਥਰਟੀ ਟੂ ਟੂ ਓ ਕਲੋਕ
ਅੱਛਾ ਤੇ ਟਿਊਸ਼ਨਾਂ ਵੀ ਲੈਂਦੇ ੳ
ਹਾਂਜੀ ਕਦੀ ਕਦੀ ਆ ਜਾਂਦੇ ਨੇ ਬੱਚੇ ਜਿਆਦਾ ਨਹੀਂ ਹੁੰਦੇ ਦੋ ਜਾਂ ਚਾਰ ਬਸ
ਅੱਛਾ, ਤੇ ਛੋਟੀ ਕਲਾਸਾਂ ਨੀ ਪੜਾਂਦੇ?
ਨਈ ਛੋਟੀ ਕਲਾਸ ਆ।
ਬੱਡੀ ਪੜਾਂਦੇ ਓ?
ਹੂੰ।
ਅੱਛਾ, ਹੋਰ? ਚਾਰਜੇਸ ਕੀ ਰੱਖੇ ਹੋਏ ਐ?
ਹਰ ਸਬਜੈਕਟ ਦੇ ਹਿਸਾਬ ਨਾਲ ਹੁੰਦੈ ਨੇ।
ਹਾਂਜੀ।
ਪਰ ਸਬਜੈਕਟ ਦੇ ਹਿਸਾਬ ਨਾਲ।
ਅੱਛਾ, ਹੋਰ?
ਬਾਸ।
ਹੋਰ ਕੁਛ ਨੀ, ਹਾਂ। ਤੁਸੀਂ ਦੱਸੋ? ਮੈਂ ਬਾਸ ਹੂਨ ਸੋਚੇਆ ਸੀ ਮੈਂ ਕੇਆ ਚੱਲ ਪੁੱਛਾਂ ਕੋਈ ਡਿਸ਼ ਵਗੈਰਾ ਆਂਦੀ ਹੈ ਕੋਈ ਗੈਸਟ ਬੰਦਾ ਬਨਾ ਲੈਂਦਾ ਏ।
ਬਨਾ ਈ ਲੈਂਨੇ ਆ ਥੋੜਾ ਬੋਤ ਜੋ ਵੀ ਬਣਾਨਾ ਹੋਂਦਾ।
ਅੱਛਾ, ਤੇ ਛੋਲੇ ਵਗੈਰਾ ਵੀ ਬਨਾ ਲੈਂਦੇ ਓ ਅਪਨੇ ਆਪ ਬਣਾਦੇ ਓ?
ਹਾਂ ਬਸ ਛੋਲੇ ਵੀ ਬਣਾ ਈ ਲੈਂਨੇ ਆਂ।
ਅੱਛਾ। ਤੇ ਪੈਲੇ ਤੁਸੀਂ ਬੋਏਲ ਕਰਦੇ ਓ ਕੇ ਬਾ, ਸਾਰਾ ਕੁਜ ਵਿੱਚ ਪਾਂਦੇ ਓ?
ਬਸ ਸਾਰਾ ਕੁਛ ਵਿੱਚ ਪਾ ਕੇ।
ਹੂੰ, ਤੜਕਾ ਨੀ ਲਾਂਦੇ ਬਾਦੀ ਚ?
ਨਾ।
ਅੱਛਾ, ਅਸੀਂ ਵੀ ਐਵੇਂ ਈ ਬਣਾਨੇ ਆ।
ਹੂੰ।
ਹੋਰ?
ਹੋਰ?
ਬਾੱਸ। ਅੱਛਾ, ਪਿੱਛੋਂ ਰੈ ਲੈਂਦਾ ਮੁੰਡਾ ਤੁਆਡਾ? ਦਾਦੀ ਕੋਲ, ਅੱਛਾ। ਪਿਛੋ ਤਾੰਗ ਨੀ ਕਰਦਾ ਦਾਦੀ ਨੂੰ?
ਨਈ।
ਅੱਛਾ ਉੱਪਰ ਈ ਬੈਠਾ ਹੋਣਾ ਅੱਛਾ, ਫੇਰ ਉਪਰ ਈ ਬੈਠਾ ਹੋਣਾ?
ਹਾਂ, ਉੱਪਰ ਈ ਹੋਏਗਾ ਮੈਂ ਕੇਆ ਸੀਗਾ ਨੀਚੇ ਆ ਜਾਈ।
ਅੱਛਾ। ਹੂੰ, ਓਦਾ ਹੁਨ ਪੈਰ ਠੀਕ ਏ? ਤੁਸੀ ਦੱਸੇਆ ਸੀ ਓ ਛਾਲਾ ਪੈ ਗੇਆ।
ਨਈ-ਨਈ।
ਆ ਛਾਲੇ ਨੀ ਪਏ, ਦਵਾਈ-ਦੂਵਈ ਨੀ ਲੈਂਦੀ?
ਲਗਾ ਰੇ ਆ ਦਵਾਈ।
ਅੱਛਾ, ਹੋਰ?
ਬੱਸ।
ਹੋਰ ਸੁਨਾਓ।
ਬਸ ਵਦੀਆ, ਤੁਆਨੂੰ ਹੋਰ ਬੰਦੇ ਵੀ ਚਾਈਦੇ ਆ?
ਐਦੇ ਵਿੱਚ ਗੱਲ ਨੀ ਕਰਨੀ।
ਅੱਛਾ-ਅੱਛਾ।
ਹੋਰ, ਕੋਈ ਨੀ ਵੇਖਾਂਗੇ।
ਅੱਛਾ।
ਹੂੰ ਬਸ ਵਧੀਆ।
ਚਲੈ।
ਜਿਦਾ ਉਹ ਤੇ ਕਿੰਨੇ ਉਹ ਮਤਲਬ ਕਿ, ਕਿੰਨੇ ਟੀਚਰਸ ਨੇ ਤੁਹਾਡੇ ਸਕੂਲ?
ਹੈਗੇ ਨੇ, ਹੰਡਰਡ ਦੇ ਅਰਾਂਓਡ ਤੇ ਹੈ ਹੀ।
ਅੱਛਾ ਹੋਰ।
ਬਸ
ਅੱਛਾ ਹੋਰ ਅੱਜ ਕੱਲ ਕੀ ਕਰਦੇ ਪੀਸੀ?
ਬਸ ਅੱਜ ਸਕੂਲ ਖੁੱਲੇ ਸੀ, ਸਕੂਲ ਆਏ ਸੀ।
ਅੱਛਾ। ਤੇ ਟਾਈਮਿੰਗ ਛੁੱਟੀ ਦੀ ਹੈ। ਕਿ ਜਲਦੀ ਹੋਏਗੀ ਅੱਜ?
ਦੇਖੋ ਟੂ ਓ ਕਲੋਕ।
ਅੱਛਾ ਐਡੀ ਲੇਟ। ਅੱਛਾ। ਤੇ ਪਹਿਲੇ ਬਲਾਕ ਕਰਦੇ ਕੀ ਨੇ ਸਕੂਲ ਵਿਚ?
ਬਸ ਆਪਣੇ ਪੈਂਡਿੰਗ ਵਰਕ ਪੂਰੇ ਕਰੋ।
ਅੱਛਾ ਹੋਰ?
ਬਸ।
ਚਲੋ ਠੀਕ ਹੈ ਫੇਰ, ਸਤਿ ਸ੍ਰੀ ਅਕਾਲ ਜੀ।
ਓਕੇ ਓਕੇ।
ਹੂੰ